ਸਤਿ ਸ੍ਰੀ ਅਕਾਲ ਜੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਐ।
ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਤੁਹਾਡੇ
ਹਾਂਜੀ-ਹਾਂਜੀ ਵਧੀਆ-ਵਧੀਆ ਹੋਰ ਤੁਸੀਂ ਸੁਣਾਓ ਕੀ ਕਰ ਰਹੇ ਸੀ।
ਬਸ ਕੁਛ ਨੀ ਮੈ ਤੇ ਵੇਲੀ ਬੈਠੀ ਸੀ, ਚਾ ਬਨਾ ਰੀ ਸੀ ਮੈ ਤੇ
ਅੱਛਾ-ਅੱਛਾ ਓਕੇ- ਓਕੇ
ਹੂੰ ਹਾਂਜੀ ਸਭ ਵਧੀਆ
ਅੱਛਾ ਓਈ ਨਾ ਮੈ ਕਿਹਾ ਬੜੀ ਦੇਰ ਬਾਦ ਯਾਦ ਕੀਤਾ ਤਾਨੂੰ ਤੇ ਤੁਆਡੀ ਈ ਕੋਲ ਆ ਗਈ ਉੱਧਰ ਤੋ
ਅੱਛਾ ਚੰਗਾ ਕੀਤਾ ਤੁਸੀ ਯਾਦ ਕੱਲੇ ਰੋਜ਼ ਯਾਦ ਕਰ ਲੈਨਾ ਮੈਂ ਤੁਆਨੂੰ ਰੋਜ਼ ਫੋਨ ਕਰ ਲਾਂਗੀ।
ਜੀ- ਜੀ ਬਿਲਕੁਲ- ਬਿਲਕੁਲ ਅਸੀ ਤੇ ਕਰਦੇ ਈ ਰੈਂਦੇ ਆਂ ਤੁਆਨੂੰ ਯਾਦ ਤੇ ਹੋਰ ਐਕਚੁਲੀ ਨਾ ਮੈਨੂੰ ਨਾ ਤੁਆਡੇ ਤੋ ਇੱਕ ਸੁਜੈਸ਼ਨ ਲੇਨੀ ਸੀ ਹਨਾ।
ਹਾਂਜੀ-ਹਾਂਜੀ ਦੱਸੋ।
ਹੁਨ ਜਿੱਦਾ ਤੁਆਨੂੰ ਪਤਾ ਅੱਜ-ਕੱਲ ਅ ਬੱਚਯਾ ਲਈ ਟਿਊਸ਼ਨ ਵਗੈਰਾ ਯਾ ਐਸ ਤਰਾ ਹਨਾ ਕਈ ਵਾਰ ਸਕੂਲਿੰਗ ਸਕੂਲ ਛੁੱਟੀਆਂ ਪੈ ਜਾਂਦੀਆਂ ਨੇ ਹਨਾ। ਤੇ ਬੱਚਯਾ ਲਈ ਹਾਂ ਇੰਟਰਨੈਟ ਤੂੰ ਅਗਰ ਕੋਈ ਮਤਲਬ ਟੀਚਿੰਗ ਲੇਨੀ ਹੋਏ। ਓ ਵਦੀਆ ਰੈਂਦਾ ਐ ਯਾ ਤੇ ਅਗਰ ਟਿਊਸ਼ਨ ਨਾ ਲਗਵਾਨੀ ਹੋਏ ਅਸੀ ਸਪੋਜ ਕਰੋ ਨਾ ਸਕੂਲ ਤੋ ਬਾਦ ਟਵੀਸ਼ਨ ਵਗੈਰਾ ਨਾ ਲਗਾਨੇ ਹੋਏ ਤੇ ਇੰਟਰਨੈਟ ਟੀਚਿੰਗ ਮਤਲਬ ਟਵੀਸ਼ਨ ਟਵਿਟਰ ਲੈ ਸਕਦੇ ਯਾ ਫਿਰ ਇਸ ਮਤਲਬ ਸਕੂਲ ਦੀ ਕੋਈ ਟੀਚਰ ਅਸੀ ਰਿਕਮੈਂਡ ਕਰੀਏ ਬੱਚੇ ਨੂੰ
ਤੁਸੀਂ ਲੈ ਤਾ ਸਕਦੇ ਹੋ ਲੇਕਿਨ ਐਵੇਂ ਬੱਚਾ ਜਾਦਾ ਧਿਆਨ ਨੀ ਦੇ ਪਾਂਦਾ ਫੇਰ ਓਨੂੰ ਐ ਹੋ ਜਾਂਦਾ ਵੀ ਕਿ ਹਾਂ ਸਾਮਨੇ ਟੀਚਰ ਬਸ ਬੋਲ-ਬੋਲ ਕੇ ਚੁਪ ਹੋਜੇਗੀ। ਜੇ ਅਗਰ ਟੀਚਰ ਸਾਮਨੋ ਦੀ ਪੜਾਏਗੀ ਤਾ ਤਾਨੂੰ ਪਤਾ ਫਿਰ ਓਦਾ ਇਫੈਕਟ ਥੋੜਾ ਅਲਗ ਪਏਗਾ।
ਹਾਂਜੀ- ਹਾਂਜੀ।
ਹੈਨਾ ਫੋਨ ਤੇ ਐ ਹੁੰਦਾ ਬਸ ਟੀਚਰ ਸਮਝਾ ਦੇਗੀ ਬੱਚਾ ਵੇਖ ਲੇਗਾ ਕਰ ਲੇਗਾ ਬਸ ਇੰਨਾ ਈ ਹੁੰਦਾ ਵੇ। ਜੇ ਟੀਚਰ ਸਾਮਨੇ ਹੋਏ ਤੇ ਟੀਚਰ ਡਰਾ ਵੀ ਸਕਦੀ ਡਾਟ ਵੀ ਸਕਦੀ ਏ।
ਹਾਂਜੀ ਓ ਤੇ ਹੈ।
ਹੂੰ ਬੋਤ ਫ਼ਰਕ ਪੈ ਜਾਂਦੈ ਮੈ ਤਾ ਇੱਕ ਕਹਾਂਗੀ ਕਿ ਮਤਲਬ ਉਂਜ ਟੀਚਰ ਕੋਲ ਤੁਸੀ ਭੇਜ ਦੋ ਯਾ ਟੀਚਰ ਨੂੰ ਤੁਸੀ ਘਰ ਬੁਲਾ ਲੋ।
ਜੀ- ਜੀ- ਜੀ ਨਈ ਮੈ ਏ ਸੋਚ ਰੀ ਆਂ। ਕੇ ਜਿੱਦਾਂ ਇੰਟਰਨੈਟ ਤੇ ਟੋਪਿਕਸ ਵਗੈਰਾ ਹੁੰਦੇ ਨੇ ਨਾ
ਨਈ ਹੁੰਦਾ ਤਾ ਓੱਧਰ ਵੀ ਠੀਕ ਏ ਨਈ ਨਈ ਓ ਹਾਂਜੀ ਓ ਆਪ ਉਥੇ ਪੜਾਈ ਵੀ ਅੱਛੀ ਹੁੰਦੀ ਏ। ਲੇਕਿਨ ਬੱਚਾ ਫੇਰ ਏਨੀ ਜਲਦੀ ਕੈਚ ਨੀ ਕਾਰ ਪਾਂਦਾ ਫੋਨ ਤੋ ਏ ਗੱਲ ਹੁੰਦੀ ਕਿਉਂਕਿ ਅਗਰ ਉਹਨੂੰ ਕੋਈ ਕੁਸ਼ਚਨ ਵਗੈਰਾ ਕਰਨਾ ਹੋਏਗਾ ਤਾਂ ਉਹ ਇੱਕਦਮ ਕਰਨਾ ਪਏਗਾ ਫੋਨ 'ਤੇ ਕੁਸ਼ਚਨ
ਹਾਂ ਇਹ ਇਹ ਤੇ ਤੁਸੀਂ ਠੀਕ ਕਹਿ ਰਹੇ ਹੋ ਜੀ -ਜੀ ਨਾਲ਼ੇ ਕਈ ਵਾਰ ਹਾਂ ਕਈ ਵਾਰ ਇਹੀ ਮੈਂ ਵੀ ਕਈ ਵਾਰ ਸੋਚਦੀ ਹਾਂ ਬਟ ਸਾਨੂੰ ਮੈਨੂੰ ਏਦਾਂ ਲੱਗਦਾ ਕਿ ਸਕੂਲਿੰਗ ਦਾ ਵੀ ਬਹੁਤ ਵਧੀਆ ਹੈ ਕਿ ਸਾਮਣੇ-ਸਾਮਣੇ ਬੱਚੇ ਨੂੰ ਕੋਈ ਡਾਊਟ ਹੋਏਗਾ ਪੁੱਛ ਵੀ ਸਕਦਾ ਏ ਨਾ।
ਪੁੱਛ ਸਕਦਾ ਬੱਚਾ -ਬੱਚਾ ਦ ਦਸ ਵਾਰ ਪੁੱਛ ਸਕਦਾ ਵੇ ਟੀਚਰ ਵੀ ਦੱਸ ਸਕਦੀ ਏ। ਜੋ ਅਸੀਂ ਉਹ ਫੋਨ ਤੇ ਕਰਾਂਗੇ ਤੇ ਫਿਰ ਤੁਹਾਨੂੰ ਪਤਾ ਇੰਟਰਨੈਟ ਇਹ ਤੇ ਹੈ ਵੀ ਕਿ ਟੀਚਰ ਬਸ ਇੱਕ ਵਾਰ ਟੋਪਿਕ ਸਮਝਾ ਦੇਗਾ ਦੂਜੀ ਵਾਰ ਵੀ ਨਹੀਂ ਦਸ ਸੀਗਾ ਇਹ ਗੱਲ ਹੁੰਦੀ ਹੈ।
ਹਾਂ ਉਹਦਾ ਤੁਸੀਂ ਤੇ ਵਧੀਆ ਕਹਿ ਰਹੇ ਹੋ। ਬਟ ਜਿੱਦਾਂ ਹੁਣ ਦੇਖੋ ਸਪੋਜ ਕਰੋ ਜਿੱਦਾਂ ਇੰਟਰਨੈਟ ਦਾ ਅੱਜ ਕੱਲ ਦੌਰ ਹੈ ਨਾ ਜਿੱਦਾਂ ਇੰਟਰਨੈਟ 'ਚੋ ਕੋਈ-ਕੋਈ ਬੱਚੇ ਯੂ ਪੀ ਐਸ ਸੀ ਦੀ ਤਿਆਰੀ ਕਰਦੇ ਨੇ ਹਨਾ
ਹਾਂ, ਓ ਤੇ ਫੇਰ ਵੱਡਯਾ ਬੱਚੇ ਵਾਸਤੇ ਤਾ ਹੈ ਠੀਕ ਏ, ਵੱਡਾ ਬੱਚਾ ਕਰ ਸਕਦਾ ਵੇ, ਫਿਰ ਛੋਟੇ ਬੱ ਚੇ ਨੀ ਕਰ ਪਾਣਗੇ ਨਾ
ਹਾਂ-ਹਾਂ ਓਈ ਮੈਂ ਓਈਓ ਤੁਆਨੂੰ ਉਈਓ ਦੱਸ ਰੀ ਆਂ ਮੈਂ ਕਿ ਕਿਸੇ ਵੀ ਬੱਚੇ ਲਈ ਅਸੀ ਕੈ ਸਕਦੇ ਆਂ ਕਿ ਅਗਰ ਸਪੋਜ ਕਰੋ ਅਹ ਜਿੱਦਾਂ ਹੁਣ ਯੂ ਪੀ ਐਸ ਸੀ ਦੀ ਤਿਆਰੀ ਕਰਦੇ ਨੇ ਬੱਚੇ ਫੀ ਅਫੋਰਡ ਨਹੀਂ ਕਰ ਸਕਦੇ ਹਨਾ- ਔਫਲਾਈਨ ਵੀ ਤੇ ਉਹ ਔਨਲਾਈਨ ਤੋਂ ਪੜ੍ਹਦੇ ਏ ਨਾ।
ਹਾਂਜੀ-ਹਾਂਜੀ ਤੇ ਉਵੇਂ ਤਵੇਂ ਨਾ। ਹੂੰ ਕਾਫ਼ੀ ਚੀਜ਼ਾਂ ਅਸੀ ਔਨਲਾਈਨ ਦੇਖ ਸਕਦੇ ਹਾਂ ਕਾਫ਼ੀ ਚੀਜ਼ਾਂ ਐਸੀ ਹੁੰਦੀਆਂ ਜੋ ਸਾਨੂੰ ਵਰਬਲੀ ਕਰਨੀਆਂ ਪੈਂਦੀਆਂ ਨੇ ਜੈਸੇ ਕਿ ਸਾਨੂੰ ਟੀਚਰ ਹੋਣਾ ਚਾਹੀਦਾ ਉਹਦੇ ਵਾਸਤੇ। ਕਾਫੀ ਚੀਜ਼ਾਂ ਇਹ ਹੁੰਦੀਆਂ ਵੈਸੇ ਬੈਸਟ ਤਾਂ ਦੋਨੋਂ ਹੀ ਚੀ ਜਾਂ ਹੁੰਦੀਆਂ ਨੇ ਅਪਣੀ-ਅਪਣੀ ਥਾਂ ਤੇ।
ਅਪਣੀ ਹਾਂਜੀ-ਹਾਂਜੀ-ਹਾਂਜੀ। ਉਹੀ ਤੇ ਮੈਂ ਕਈ ਵਾਰੀ ਇਹੀ ਸੋਚਦੀ ਆ ਮੈਂ ਕਿਹਾ ਅ ਇਸ ਤਰ੍ਹਾਂ ਦੇ ਬੱਚੇ ਬੜੇ ਮਗਰ ਚੜ੍ਹਦੇ ਆ ਆਲੇ ਤੇ ਛੋਟੇ ਈ ਐ ਚਲੋ ਅਰ ਲੇਕਿਨ ਮੈਂ ਕਈ ਵਾਰ ਹੁਣ ਵੱਡਿਆਂ ਬੱਚਿਆਂ ਦੀ ਸੋਚਦੀ ਹਾਂ ਮੈਂ ਕਿਹਾ ਉਹਨਾਂ ਦਾ ਇਹ ਇਹ ਸਿਸਟਮ ਬਹੁਤ ਵਧੀਆ। ਕਿ ਸ਼ੁਕਰ ਹੈ ਸਾਡੇ ਮਤ ਅੱਜ-ਕੱਲ ਅੱਜ ਦੇ ਜਮਾਨੇ ਵਿੱਚ ਇੰਟਰਨੈਟ ਹੈ। ਕਿ ਅਸੀਂ ਕੋਈ ਵੀ ਚੀਜ਼ ਅਗਰ ਕਿਸੇ ਵੀ ਚੀਜ਼ ਦਾ ਮੀਨਿੰਗ ਜਾਂ ਕੁਛ ਵੀ ਢੂੰਡਣਾ ਹੋਏ- ਅਸੀਂ ਇੰਟਰਨੈਟ ਦੇ ਥਰੂ ਅਸੀਂ ਉਹ ਅਸੀਂ ਉਹ ਕਰ। ਸਕਦੇ ਹਾਂ ਤੇ ਛੋਟੇ ਬੱਚਿਆਂ ਲਈ ਤੇ ਹੁਣ ਮੇਰੇ ਬੱਚੇ ਕਈ ਵਾਰ ਮਤਲਬ ਅਹ ਛੋਟੇ ਬੱਚੇ ਨਾ ਇਹ ਜ਼ਿੱਦ ਕਰਦੇ ਨੇ ਕਿ ਸਾਨੂੰ ਇੱਧਰੋਂ ਪੜ੍ਹਨਾ ਹੁਣ ਜਿਹਦੇ ਬੜਿਆਂ ਨੂੰ ਦੇਖਦੇ ਆ ਨਾ ਫੇਰ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਇੱਧਰੋਂ ਪੜ੍ਹਨਾ। ਬਟ ਉਹਨਾਂ ਦੇ ਲਈ ਉਹਨਾਂ ਨੂੰ ਨਹੀਂ ਨਾ ਪਤਾ ਕਿ ਉਹਨਾਂ ਦੇ ਲਈ ਇੰਟਰਨੈਟ ਅਲ਼ੇ ਇਤਨਾ ਜ਼ਰੂਰੀ ਨਹੀਂ ਐ ਮਤਲਬ ਹੈ ਬਟ ਫਿਰ ਵੀ ਜੋ ਸਾਮਣੇ ਤੋਂ ਸਮਝਾਇਆ ਜਾਏ ਹਾਂ। ਸਾਮਣੇ ਜੋ ਟੀਚਰ ਤੁਹਾਨੂੰ ਸਮਝਾਏਗੀ ਤੁਹਾਨੂੰ ਡਾਂਟੇਗੀ ਤੁਹਾਨੂੰ ਪਤਾ ਚਲੇਗਾ ਕਿ ਹਾਂ ਸਾਡੀ ਕੇ ਚੀਜ਼ ਗ਼ਲਤ ਹੈ। ਤੁਸੀਂ ਡਾਊਟ ਵਿੱਚ ਹੋਗੇ ਤੁਸੀਂ ਪੁੱਛ ਸਕਦੇ ਹੋ।
ਹਾਂਜੀ ਛੋਟੇ ਬੱਚੇ ਲਈ ਤਾਂ ਅਇ ਓ ਏ ਕਿ ਟੀਚਰ ਸਾਮਣੇ ਹੋਣਾ ਜ਼ਰੂਰੀ ਹੁੰਦਾ ਏ।
ਬਿਲਕੁਲ-ਬਿਲਕੁਲ-ਬਿਲਕੁਲ ਉਹੀ ਨਾ ਅਸੀਂ ਕਈ ਵਾਰ ਕਈ ਵਾਰ ਨਾ ਮੈਂ ਅਹ ਬੱਚੇ ਦੀ ਮਿਸਟੇਕਸ ਵਗੈਰਾ ਦੇਖਦੀ ਰਹਿੰਦੀ ਆ। ਕਾੱਪੀ ਤੇ ਹੈਨਾ। ਕਈ ਵਾਰ ਉਹ ਵੀ ਬੱਚੇ ਉਸ ਚੀਜ਼ ਨੂੰ ਮਤਲਬ ਉਹ ਇਗਨੋਰ ਮਾਰ ਲੈਂਦੇ ਨੇ ਨਾ ਉਹ ਸੋਚਦੇ ਨੇ ਕਿ ਹਾਂ- ਬਿਲਕੁਲ-ਬਿਲਕੁਲ ਉਹ ਉਸ ਚੀਜ਼ ਨੂੰ ਇਤਨਾ ਲੈਂਦੇ ਨੀ ਹਨ ਹਨਾ।
ਹਾਂ ਜਿਵੇਂ ਤੁਸੀਂ ਇਹ ਵੇਖਲੋ ਇੰਟਰਨੈੱਟ ਤੋਂ ਸਾਨੂੰ ਵੀ ਸਿਖਣਾ ਹੁੰਦਾ ਅਸੀਂ ਵੀ ਤੁਰੰਤ ਇੰਨੇ ਫੋਨ ਲਿਆ ਨੈੱਟ ਖੋਲ੍ਹਿਆ ਇੱਕਦਮ ਪੁੱਛ ਲੈਂਦੇ ਨੇ ਇੰਟਰਨੈੱਟ ਤੋਂ ਜਿਵੇਂ ਸਾਨੂੰ ਜਿਵੇਂ ਕਰਨਾ ਹੋਏ।
ਯਾਂ, ਕੋਈ ਹਾਂ ਕੋਈ ਲੋਕੇਸ਼ਨ ਪਰ ਦੇਖਨੀ ਹੋਏ ਕੋਈ ਹਾਂ, ਕੁਛ ਵੀ ਦੇਖ ਸਕਦੇ ਹਾਂ ਬਿਲਕੁਲ ਇੰਟਰਨੈਟ ਦਾ ਵੀ ਸਾਨੂੰ ਏ ਫਾਈਦਾ ਬੋਤ ਐ।
ਹਾਂਜੀ, ਅਸੀ ਵੱਡੇ ਹੈਗੇ ਅਸੀ ਏਕਦਮ ਸਮਝ ਲੈਂਨੇ ਆਂ। ਆਹੀ ਚੀਜ਼ ਬੱਚਾ ਅਗਰ ਵੇਖੇਗਾ ਮੇਕਅਪ ਓਨੂੰ ਤੇ ਏਈ ਲੱਗੇਗਾ ਫਾਲਤੂ ਚੀਜ਼ ਚੱਲ ਰਈ ਬਸ ਓ ਆਪਣਾ ਟਾਈਮ ਪਾਸ ਕਰਨ ਵਾਸਤੇ ਵੇ।
ਹੂੰ ਹਾਂ ਓ ਤਾਂ ਸਈ ਕਹਿ ਰਹੇ ਓ ਤੁਸੀਂ ਬਿਲਕੁਲ-ਬਿਲਕੁਲ। ਨਾ ਅਸੀਂ ਭਾਵੇਂ ਏ ਚੀਜ਼ ਆਪਣੇ ਓਦੇ ਲਈ ਐਕਸਪੀਰੀਅੰਸ ਜਾਂ ਫਿਰ ਆਪਣੇ ਕਿਸੀ ਬ ਜੇ ਸਟਾਰਟ ਕਰਨ ਲਈ ਕੋਈ ਚੀਜ਼ ਦੇਖਣਗੇ ਬੱਚੇ ਲਈ ਤੇ ਏਹ ਚੀਜ਼ ਫਨੀ ਈ ਹੋਏਗੀ ਕਿ ਏ ਕਿੱਦਾਂ ਦੀ ਚੀਜ਼ਾਂ ਵੀਡੀਓ ਵਗੈਰਾ ਦਿਖ ਰਹੀਆਂ ਨੇ ਨਾ ਮੇਕਅਪ ਦੀ ਹੋ ਗਈ ਕੋਈ ਰੈਸਪੀ ਹੋ ਗਈ ਯਾਂ ਕੁਛ ਵੀ
ਬੱਚਿਆਂ ਨੂੰ ਤੇ ਬਸ ਗੇਮ ਦੇ ਦੋ ਫੋਨ ਤੇ ਗੇਮ ਦੇ ਦੋ।
ਹਾਂ ਉਹ ਤਾ ਹੈਗਾ ਈ ਏ।
ਜੀ-ਜੀ-ਜੀ-ਜੀ-ਜੀ ਵਧੀਆ ਰਹਿੰਦਾ ਕਿਉਂਕੀ ਦੇਖੋ ਨਾ ਅੱਜ-ਕੱਲ ਫੀਸ ਵਗੈਰਾ ਮੈਂ ਕਈ ਵਾਰ ਦੇਖਦੀ ਹਾਂ ਕਿਉਂਕਿ ਮੈਂ ਕਈ ਵੱਡੇ ਬੱਚੇ ਮੇਰੇ ਇੱਧਰ ਕਜ਼ਨ ਦੇ‌ ਈ ਹਨ। ਉਹ ਵੀ ਮਤਲਬ ਜ਼ਿਆਦਾਤਰ ਨਾ ਓਨਲਾਈਨ ਤੇ ਹੀ ਕਰਦੇ ਨੇ ਸਟੱਡੀ ਵਗੈਰਾ ਅਪਣੀ। ਉਹਦੇ ਤੇ ਹੀ ਪੜ੍ਹਦੇ ਰਹਿੰਦੇ ਨੇ ਕਿਉਂਕਿ ਕਈ ਹੁਣ ਤੁਹਾਨੂੰ ਪਤਾ ਤੇ ਅੱਜ ਕੱਲ ਥੋੜਾ ਇਤਨਾ ਹੈ ਵੀ ਨਹੀਂ ਕਿ ਥੋੜਾ ਐਫੋਰਡ ਕਰ ਸਕਣ
ਹਾਂ, ਹਰ ਬੰਦਾ ਨਹੀਂ ਲਵਾ ਸਕਦਾ। ਅੱਜ-ਕੱਲ, ਅੱਜ-ਕੱਲ ਦੇ ਜ਼ਮਾਨੇ। ਨਹੀਂ ਲਵਾ ਸਕਦਾ ਬੰਦਾ, ਉਹ ਹਰ ਚੀਜ਼ ਨੀ ਲਗਾ ਸਕਦਾ ਕਿ ਤੁਹਾਨੂੰ ਪਤਾ। ਸਾਇਂਸ ਲੈਲੋ, ਸਾਇਂਸ ਦੇ ਵਿੱਚ ਕਿੰਨੀ ਟੂਸ਼ਨਾਂ ਲੱਗਦੀਆਂ ਨੇ ਹਾੱਰ ਬੰਦਾ ਅਫੋਡ ਨਈ ਕਰ ਸਕਦਾ ਓਨੂੰ
ਨਈ ਕਰ ਸਕਦਾ ਹਨਾ, ਕਿ ਜੋ ਦੇਖੋ ਸਾਡੇ ਜੇ ਬੰਦੇ ਫਿਰ ਵੀ ਥੋੜਾ ਬੋਤਾ ਕਰ ਲੈਣਗੇ ਬਟ ਜੋ ਜਿੰਨਾਂ ਦੇ ਮਤਲਬ ਘਰੇ ਕੋਈ ਵੀ ਨੀ ਕਮਾਣ ਵਾਲਾ ਹੋਊਗਾ ਓ
ਹਾਂ ਓ ਨਹੀਂ ਕਰ ਸਕਦੇ ਉਈ ਤਾਂ ਓਨਾਂ ਕੋਲ ਤਾਂ ਫਿਰ ਓ ਹਾਂ ਓ ਬੰਦੇ ਫਿਰ ਮਿਹਨਤ ਕਰਦੇ ਨੇ ਫਿਰ ਓ ਫੋਨ ਤੋਂ ਪੜ ਲੈਂਦੇ ਨੇ ਫਿਰ ਏਹ ਗੱਲ ਆ ਜਾਂਦੀ। ਫਿਰ ਵੇਖਲੋ ਓਨਾ ਵਾਸਤੇ ਨੈਟ ਕਿੰਨਾ ਵਦੀਆ ਵੇ, ਇੰਟਰਨੈਟ ਓਨਾ ਵਾਸਤੇ ਕਿੰਨਾ ਵਦੀਆ ਵੇਂ ਫਿਰ। ਓ ਇਕ-ਦਮ ਕੈਚ ਕਰ ਲੈਂਦੇ ਨੇ।
ਜੀ-ਜੀ-ਜੀ-ਜੀ-ਜੀ-ਜੀ ਬਿਲਕੁਲ-ਬਿਲਕੁਲ ਹਾਂਜੀ-ਹਾਂਜੀ। ਓਈ ਨਾ ਮੈਂ ਕਈ ਵਾਰ ਏਹੀ ਸੋਚਦੀ ਰਹਿੰਦੀ ਆ ਮੈਂ ਕਿਹਾ ਦੇਖੋ ਸਾਡੇ ਕੋਲ ਸਭ ਕੁਛ ਹੈ। ਤਾਂ ਵੀ ਅਸੀਂ ਕਈ ਵਾਰ ਮਤਲਬ ਓਹੋ ਕਰ ਲੈਂਦੇ ਕੀ ਅਸੀਂ ਪੜ੍ਹਦੇ ਨੀ ਆ। ਸਾਡੇ ਬੱਚੇ ਪੜ੍ਹ ਦਿੱਨੀ ਆ ਇਨਾ ਸਾਡੇ ਕੋਲ ਸਭ ਕੁਛ ਹੁੰਦਾ ਟਿਊਸ਼ਨ ਹੁੰਦੀ ਏ ਫੋਨ ਹੁੰਦਾ। ਪੇਮੈਂਟ ਵੀ ਅਸੀਂ ਕਰਦੇ ਆਂ ਨਾ, ਟਿਊਸ਼ਨ ਦੀ ਸਕੂਲਿੰਗ ਦੀ? ਹਾਈ-ਫਾਈ ਸਕੂਲ ਵਿੱਚ ਪ, ਬੱਚਿਆਂ ਨੂੰ ਪੜਾਂਦੇ ਆ। ਬਟ ਤਾਂ ਵੀ ਕਈ ਵਾਰ ਸਾਡੇ ਬੱਚੇ ਢਿੱਲੇ ਈ ਰਹਿ ਜਾਂਦੇ।
ਹਾਂਜੀ ਪਿੱਛੇ ਰਹੇ ਜਾਂਦੇ ਨੇ।
ਹਾਂ ਬਿਲਕੁਲ ਤੇ ਜਿਨ੍ਹਾਂ ਬੱਚਿਆਂ ਕੋਲ ਇਨਾਂ ਵਿੱਚੋ ਕੋਈ ਵੀ ਚੀਜ਼ ਨੀ ਓ ਬਹੁਤ ਈ ਜਿਅਦਾ ਮੇਹਨਤ ਕਰਦ ਦੇ ਨੇ ਬੋਤ ਜਿਅਦਾ ਮੇਹਨਤ ਕਰਦੇ ਨੇ। ਅੱਗੇ ਨਿਕਲਦੇ ਹਨ ਬਿਲਕੁਲ-ਬਿਲਕੁਲ ਕੁਛ ਨਾ ਕੁਛ ਤੇ ਬਣਦੇ ਹੀ ਹਨ ਬੱਚੇ ਓ ਵਲੇ ਕਿਉਂਕੀ ਇਨਾਂ ਬੱਚਿਆਂ ਨੂੰ ਹ ਚੀਜ਼ ਆਸਾਨੀ ਨਾਲ ਮਿਲੀ ਦੀ ਹੁੰਦੀ ਹੈ ਨਾ ਮੈਂ ਇਹ ਚੀਜ਼ ਕੀਤੀ ਦੀ ਏ ਹਾਂਜੀ। ਐ ਜਿਦਾਂ ਜਿਨਾਂ ਨੂੰ ਨਾ ਆ ਸਾਨੂੰ ਹ ਚੀਜ ਨਾ ਆਸਾਨੀ ਨਾਲ ਮਿਲ ਜਾਦੀ ਐ ਅਸੀਂ ਉਸ ਚੀਜ ਦੀ ਕਦਰ ਨੀ ਪਾਂਦੇ।
ਹਾਂ, ਸਹੀ ਗੱਲ ਏ ਬਿਲਕੁਲ।
ਹੁਣ ਜਿਨਾ ਡਿਫੀਕਲਟ ਹੋਏਗਾ ਨਾ ਬੱਚੇ ਲਈ ਬੱਚੇ ਨੂੰ ਨਹੀਂ ਜ਼ਿਆਦਾ ਹੂ ਹਾਂ ਹਾਂ।
ਜੀ ਤੁਸੀ ਕਹਿ ਰਹੇ ਟਿਊਸ਼ਨ ਵਾਸਤੇ। ਹੁਣ ਬੱਚਾ, ਛੋਟਾ ਬੱਚਾ ਤਾਂ ਇਹ ਸਮਝੇਗਾ ਨਾ? ਕੀ ਫ਼ੋਨ 'ਤੇ ਕੋਈ ਮਤਲਬ ਕਿ ਟੈਮ ਪਾਸ ਕਰ ਲੈਣਾ ਵਾ ਬਸ।
ਹੂੰ ਬਿਲਕੁਲ- ਬਿਲਕੁਲ-ਬਿਲਕੁਲ-ਬਿਲਕੁਲ। ਉਹਨਾਂ ਦੇ ਲਈ ਇਹ ਚੀਜ਼ ਤਾਂ ਟਾਈਮ ਪਾਸ ਹੀ ਹੈ, ਫਿਲਹਾਲ ਕਿਉਂਕਿ ਉਹਨਾਂ ਨੂੰ ਸਿਰਫ ਫੋਨ ਚਾਹੀਦਾ ਅ। ਫੋਨ ਵਿੱਚ ਕੇ ਅੱਛੀ ਚੀਜ਼ ਐ, ਕੇ ਬੁਰੀ ਚੀਜ਼ ਹੈ, ਉਹ ਨੀ ਉਹ ਵਾਲਾ ਉਹਦੇ ਉਹਨਾਂ ਨੂੰ ਕੋਈ ਉਹ ਨੀ ਹੈ।
ਹਾਂ- ਹਾਂ ਬਸ ਇਹੀ ਤਾਂ ਹੁੰਦਾ ਵੇਖ ਬਸ ਇਹ ਵੀ ਸਾਡਾ ਕੰਮ ਹੁੰਦਾ- ਬੱਚੇ ਨੂੰ ਸਮਝਾਣਾ ਕਿ ਕੀ ਤੁਹਾਡੇ ਲਈ ਚੰਗਾ, ਕੀ ਚੰਗਾ ਨਹੀਂ ਹੈਗਾ।
ਹਾਂ, ਉਹ ਤੇ, ਉਹ ਤੇ ਤੁਸੀਂ ਸਹੀ ਕਹਿ ਰਹੇ ਓ।
ਹਮ, ਫਿਰ ਬੱਚੇ ਨੂੰ ਡਾਟ ਕੇ ਰੱਖਣਾ ਪੈਂਦਾ ਵੇ, ਹਮ ਕਿਉਂਕਿ ਛੋਟੇ ਛੋਟਾ ਬੱਚਾ ਰੋਂਦਾ ਤਾਂ ਜਿੱਦ ਕਰਦਾ ਹੀ, ਕਿ ਵੀ ਵੱਡੇ ਨੂੰ ਵੇਖ ਕੇ ਅਸੀਂ ਵੀ ਓਨਲਾਈਨ ਪੜ੍ਹਨਾ ਵੇ ਲੇਕਿਨ, ਉਹਨੂੰ ਨਹੀਂ ਪਤਾ ਨਾ ਕਿ, ਹਾਂ ਉਹਦੇ ਠੀਕ ਨਹੀਂ ਹੈਗਾ, ਜਦ ਤੱਕ ਟੀਚਰ ਸਾਹਮਣੇ ਨਹੀਂ ਹੋਏਗਾ ਕਿਉਂਕਿ ਉਹ ਬਚਪਨ ਤੋਂ ਉਸ ਨੂੰ ਜੋ ਚੀਜ ਸਖਾਵਾਂਗੇ, ਉਸੇ ਹਿਸਾਬ ਨਾਲ ਚੱਲਣਾ ਫੇਰ ਉਹਨੇ ਤੇ
ਹਾਂ ਉਸੇ ਹਿਸਾਬ ਨਾਲ ਚੱਲਣਾ ਬੱਚੇ ਨੇ ਸਹੀ ਗੱਲ ਹੈ, ਤੁਸੀਂ ਠੀਕ ਕਹਿ ਰੇ ਹੋ! ਓਈ ਨਾ ਮੈਂ ਹੁਨ ਏ ਕਈ ਵਾਰ ਇਹ ਵੀ ਦੇਖਦੇ ਕਿ ਅੱਜ ਕੱਲ ਕਿਤਨੇ ਪਲੇਵੇ ਵਗੈਰਾ ਖੁੱਲ ਗਏ ਨੇ ਨਾ। ਪਹਿਲੇ ਤਾਂ ਇੱਕ ਵੀ ਪਹਿਲੇ ਤੇ ਸਾਡੇ ਟਾਈਮ ਤੇ ਬਿਲਕੁਲ ਮਤਲਬ ਘੱਟ ਹੀ ਹੁੰਦੇ ਸੀ। ਇਤਨੀ ਜ਼ਿਆਦਾ ਐਕਟੀਵਿਟੀਜ ਵੀ ਨੀ ਹੁੰਦੀ ਸੀ ਹਨਾ ਹਾਂ ਬਸ ਛੋਟੇ-ਛੋਟੇ ਐ ਟੋਏ ਵਗੈਰਾ ਦੇ ਦਿੱਤੇ, ਲੇਕਿਨ ਅੱਜ-ਕੱਲ ਬੱਚਿਆਂ ਲਈ ਐਕਟੀਵਿਟੀ ਕਿਤਨੀਆਂ
ਬਹੁਤ ਜ਼ਿਆਦਾ ਹੋ ਗਈਆਂ ਨੇ ਹਾਂਜੀ, ਸਕੂਲ ਚ ਪਲੇਅ ਗਰਾਉਂਡ ਹੁੰਦਾ ਛੋਟੇ ਬੱਚਿਆਂ ਲਈ ਜੇ ਪ ਪਹਿਲਾਂ ਪ੍ਰੀ-ਨਰਸਰੀ ਆਂਦੀ ਏ, ਉਸ ਤੋਂ ਪਹਿਲਾਂ ਤਾਂ ਪਲੇਅ-ਗਰੁੱਪ ਆ ਜਾਂਦਾ ਏ। ਬਚਿਆਂ ਵਾਸਤੇ
ਹਾਂ, ਓਹੀ ਨਾ ਲੇਕਿਨ ਇਹ ਕਿ, ਮੇ ਇਹ ਚੀਜ਼ ਵਧੀਆ ਹੈ। ਅੱਜ-ਕੱਲ੍ਹ ਦੇ ਸਕੂਲਾਂ ਦੀ, ਕਿ ਅ ਏ
ਬ ਹਾਂਜੀ, ਬੱਚਾ ਬਹਿਣਾ ਵੀ ਸਿੱਖ ਜਾਂਦਾ ਵੇ ਉਸ ਤੋਂ ਪਹਿਲਾਂ ਕਿਉਂਕਿ ਤੈਨੂੰ ਪਤਾ ਇੱਕਦਮ ਬੱਚਾ ਪੜ੍ਹਨ ਜਾਏਗਾ, ਤੇ ਫਿਰ ਉਹ ਨਹੀਂ ਪੜ੍ਹ ਪਾਉਂਦਾ ਇੱਕਦਮ ਬੱਚਾ।
ਹਾਂ, ਨਾਲੇ ਇਸਦੇ ਨਾਲ ਨਾ ਬੱਚੇ ਨੂੰ ਇੰਟਰਸਟ ਪੈਂਦਾ ਏ ਕਿ ਹਾਂ, ਮੈਂ ਸਕੂਲ ਜਾਣਾ। ਕਿਉਂਕਿ ਉਹਨੂੰ ਪਤਾ ਹੈ ਉਧਰ ਏ ਚੀਜ਼ ਵੀ ਹੁੰਦੀ ਐ, ਐਕਟੀਵਿਟੀ ਵੀ ਹੁੰਦੀ ਐ, ਕੁਛ ਖਲਾਣ ਪਲਾਨ ਨੁ ਵੀ ਦੇ ਦਿੰਦੇ, ਹੈਨਾ
ਹਮ, ਤੇ ਬੱਚੇ ਦਾ ਇੰਟਰਸਟ ਵੱਧਦਾ, ਫਿਰ ਉਹ ਫ ਸੋਚਦਾ ਕਿ ਮੈਂ ਰੋਜ਼ ਜਾਵਾਂ। ਜੇ ਸਕੂਲ ਚ ਇੱਕਖੇ, ਹਾਂਜੀ। ਜੇ ਖੇਡ ਵਗੈਰਾ ਸਕੂਲ ਚ ਨਹੀਂ ਹੋਣਗੇ, ਕੋਈ ਐਕਟੀਵਿਟੀ ਨਹੀਂ ਹੋਗੀ, ਫਿਰ ਬੱਚਾ ਤਾਂ ਹੀ ਸੋਚ
ਫੇਿਰ ਬੱਚਾ ਹਾਂ, ਓਹੀ ਨਾ ਬੋਰਿੰਗ ਹੈ! ਬਸ ਪੜ੍ਹਾਈ ਹੁੰਦੀ ਸਹੀ ਗੱਲ ਹੈ, ਉਹੀ ਨਾ ਹੁਣ ਤੁਸੀਂ ਖੁਦ ਸੋਚ ਲਓ ਅਗਰ ਸਕੂਲ ਅਸੀਂ ਮਤਲਬ ਬੱਚਿਆਂ ਨੂੰ ਭੇਜਦੇ ਹਾਂ! ਹਨਾ ਤੇ ਉੱਧਰ ਸਿਰਫ ਪੜ੍ਹਾਈ ਹੁੰਦੀ ਰਹੀ, ਇਗਜ਼ਾਮ ਹੁੰਦੇ ਰਹੇ, ਪੜ੍ਹਾਈ ਹੁੰਦੇ ਰਹੇ, ਟੈਸਟ ਹੁੰਦੀ ਰ ਹੁਣ ਬੱਚਿਆਂ ਨੂੰ ਪਿਕਨਿਕ ਵਗੈਰਾ ਨਹੀਂ ਲੈ ਕੇ ਜਾਣਗੇ ਸਕੂਲ ਵਾਲੇ ਤੇ ਬੱਚਿਆਂ ਦੇ ਬੱਚਿਆਂ ਤੇ ਬਸ ਇਹੀ ਲੱਗੇਗਾ ਨੀ ਇਹ ਬੋਰਿੰਗ ਹੈ! ਹੁਣ ਟੋਪ ਟੂ ਟੋਪ ਸਕੂਲ, ਹਮ ਬਿਲਕੁਲ, ਬਿਲਕੁਲ, ਟੋਪ ਟੂ ਟੋਪ ਸਕੂਲ ਮਤਲਬ ਅ ਉਹਨਾਂ ਦਾ ਲੈਵਲ ਡਾਊਨ ਹੋ ਜਾਂਦਾ ਕਈ ਵਾਰ ਇਹਨਾਂ ਚੀਜ਼ਾਂ ਤੋਂ
ਹਾਂਜੀ! ਮੇਰੀ ਗੱਲ ਸੁਣੋ, ਮੇਰੇ ਨਾ ਹੈਲੋ! ਮੈ ਨਾ ਘਰ ਕੋਈ ਆਏ ਦਾ, ਮੈਂ ਹੁਣੇ ਕਰਨੀ ਆ ਕੋਲ ਤੁਹਨੂੰ
ਜੀ! ਜੀ! ਕੋਈ ਗੱਲ ਨੀ, ਕੋਈ ਗੱਲ ਨੀ, ਠੀਕ ਹੈ, ਠੀਕ ਹੈ, ਓਕੇ ਜੀ, ਓਕੇ! ਸਤਿ ਸ੍ਰੀ ਅਕਾਲ